ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਹੋਰ ਹਾਲ ਚਾਲ ਹੈ ਕੀ
ਵਧੀਆ ਤੁਸੀਂ ਸੁਣਾਓ
ਬਸ ਮੈਂ ਬੈਠੀ ਸੀ ਮੈਂ ਕਿਹਾ ਚਲੋ ਫੋਨ ਕਰਾਂ ਬੜੇ ਦਿਨ ਹੋ ਗਏ ਨੇ ਸਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਸੀ
ਬਹੁਤ ਅੱਛਾ ਕੀਤਾ ਜੀ ਮੈਂ ਵੀ ਯਾਦ ਕਰ ਰਹੀ ਸੀਗੀ ਤੁਹਾਨੂੰ ਮੈਂ ਕੋਈ ਕਾਲ ਨੀ ਆਇਆ ਤਰੋਂ
ਅੱਛਾ ਹੋਰ ਹੋਰ ਸੁਣਾ ਅੱਜ ਕੱਲ੍ਹ ਮੋਸਮ ਬੜਾ ਸਮਝ ਨੀ ਆ ਰਿਹਾ ਮੌਸਮ ਦੀ ਬੜੀ ਗਰਮੀ ਹੋਈ ਪਈ ਹੈ ਬਹੁਤ ਜ਼ਿਆਦਾ ਕਰ ਹਾਂਜੀ
ਮੌਸਮ ਦਾ ਮੈਂ ਕਿਹਾ ਪਤਾ ਨੀ ਲੱਗਦਾ ਐੰਨੀ ਗਰਮੀ ਹੋਈ ਹੈ ਹੁਣ ਤਾਂ ਬਿਲਕੁਲ
ਕਦੀ ਮੌਸਮ ਕੱਲ ਤਾਂ ਥੋੜਾ ਚੇਂਜ ਹੋਇਆ ਸੀ ਲੱਗਦਾ ਸੀ ਬਾਰਿਸ਼ ਆਏਗੀ
ਹਮ ਬਸ ਹੋਰ ਮੌਸਮ ਹੋਰ ਗਰਮ ਕਰ ਦਿੰਦਾ ਏ ਨਾ ਜਰਾ ਜਾ ਮੌਸਮ ਥੋੜਾ ਜਾ ਖਰਾਬ ਹੁੰਦਾ ਹੈ ਹੋਰ ਮੌਸਮ ਕੁੱਟਵੀ ਗਰਮੀ ਹੋ ਜਾਂ
ਹਾਂ ਨਹੀਂ ਪਰ ਦਾਸ਼ ਹੁੰਦੀ ਮਨ ਹੀ ਨਹੀਂ ਕਰਦਾ ਭੈਣ ਜੀ ਏਸੀ ਤੂੰ ਥੱਲੂੰ ਬਾਹਰ ਆਈਏ ਬਾਹਰ ਆਓ ਤੇ ਦਿਨ ਕੋ ਇਨੀ ਤਪਸ਼ ਹੈ ਬਾਹਰ ਲੂ ਚੱਲਦੀ ਸਹੀ ਏ ਬੱਚੇ ਜਾਂਦੇ ਨੇ ਹਾਂ ਬੱਚੇ ਕੰਮ ਤੇ ਜਾਂਦੇ ਨੇ ਕਹਿੰਦੇ ਮਮਾ ਬੜੀ ਗਰਮੀ ਬਾਹਰ
ਬਹੁਤ ਗਰਮੀ ਏ
ਮੈਂ ਕਿਹਾ ਬੇਟਾ ਅਸੀਂ ਤੇ ਅੰਦਰ ਰਹਿੰਦੇ ਹਾਂ ਘਰ ਹੀ ਸਾਨੂੰ ਪਤਾ ਹੀ ਨੀ ਜਿਹੜੇ ਕੰਮਾਂ ਚ ਹਾਂ ਜਿਹੜੇ ਕੰਮਾਂ ਚ ਜਾਂਦੇ ਨੇ ਤੇ ਉਹਨਾਂ ਨੂੰ ਪਤਾ ਹੈ ਨਾ ਬਈ ਬਾਹਰ ਲੂ ਚੱਲਦੀ ਪਈ ਹੈ ਗਰਮੀ ਤਪਸ਼ ਓ ਦੇਖੋ ਗਰਮੀ ਵੀ ਜਿੰਨੀ ਪੈ ਰਹੀ ਹੈ ਇੰਨੀ ਕਦੀ ਹੁੰਦੀ ਨੀ ਹੁਣਕੀ ਤਾਂ ਬਹੁਤ ਜ਼ਿਆਦਾ ਪੈ ਗਈ ਹੈ
ਪੋਲਿਊਸ਼ਨ ਕਰਕੇ ਜ਼ਿਆਦਾ ਗਰਮੀ ਹੋਣ ਲੱਗ ਗਈ ਨਾ ਲੋਕਾਂ ਨੇ ਪੇੜ ਪੌਦੇ ਕੱਟਤੇ
ਹਾਂ ਸਹੀ ਕਹਿ ਰਹੇ ਹੋ ਹੋਰ ਦੇਖੋ ਬਿਲਡਿੰਗਾਂ ਵੀ ਕਿੰਨੀਆਂ ਉੱਚੀਆਂ ਉੱਚੀਆਂ ਬਣਾ ਦਿੱਤੀਆਂ।
ਬਸ ਬਸ ਬਸ ਹਵਾ ਆਏਗੀ ਕਿੱਥੋਂ ਬਿਲਕੁਲ
ਹਾਂ ਇਹੀ ਤੇ ਪੋਲਊਸ਼ਨ ਜਿਆਦਾ ਹੁੰਦੀਆਂ ਬੱਚਿਆਂ ਦੇ ਫਿਰ ਦੇਖੋ ਕਿੰਨਾ ਬੁਰਾ ਹਾਲ ਹੈ ਵੱਡਿਆਂ ਦਾ ਹੋ ਜਾਂਦਾ ਅੱਖਾਂ ਚੋਂ ਪਾਣੀ ਨਿਕਲਦਾ ਕੰਮ ਤੇ ਜਾਂਦੇ ਨੇ ਔਰ ਜ਼ੁਕਾਮ ਲੱਗਿਆ ਗਲਾ। ਖਰਾਬ ਖਰਾਸ਼ ਇਤਨਾ। ਪੋਲਿਊਸ਼ਨ ਇਤਨਾ ਹੋ ਜਾਂਦਾ। ਦੇਖੋ ਪੋਲਿਊਸ਼ਨ ਕਿਉਂ ਨਾ ਵੱਧਦੇ ਜੀ ਪਹਿਲੇ ਦੇਖੋ ਪਹਿਲੇ ਜਮਾਨੇ ਚ ਕੀ ਹੁੰਦਾ ਸੀ ਕੋਈ ਕਿਸੇ ਵਿਰਲੇ ਕੋਲ ਗੱਡੀਆਂ ਹੁੰਦੀਆਂ। ਸੀ ਕੋਈ ਘਰ ਕਿਸੇ ਕਿਸੇ ਕੋਲੋਂ। ਸੀ
ਹੁਣ ਘਰ ਦੇ ਵਿੱਚ ਜਿੰਨੇ ਮੈਂਬਰ ਹੈ ਸਭ ਕੁ ਆਪਣੀ ਆਪਣੀ ਗੱਡੀ
ਗੱਡੀਆਂ ਨੇ ਉਹਦੇ ਨਾਲ ਫਿਰ ਦੇਖੋ ਪੋਲ- ਸ਼ਨ ਤੇ ਹੋਣੀ ਔਰ ਪਤਾ ਤੁਹਾਨੂੰ ਹਰਿਆਲੀ ਹੈ ਨੀ ਪੇੜ ਪੌਦੇ ਕੱਟ ਦਿੱਤੇ ਹੋਏ ਨੇ ਵੱਡੀਆਂ ਵੱਡੀਆਂ ਵੀ ਵੀ ਪੱਚੀ ਪੱਚੀ ਤੀਹ ਤੀਹ ਮੰਜ਼ਿਲ ਬਣਾ ਤੀਆਂ ਨੇ।
ਬਿਲਕੁਲ ਫਲੈਟ ਸਿਸਟਮ। ਜਿਹੜਾ ਆ ਗਿਆ ਨਾ ਉਹਦੇ ਕਰਕੇ ਜ਼ਿਆਦਾ ਹੋ ਗਿਆ
ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਬਿਲਕੁਲ ਜੀ ਭੈਣ ਜੀ ਹੁਣ ਦੇਖੋ ਨਾ ਹੁਨ ਗਲੇ ਖਰਾਬ ਨੇ ਮੇਰੀ ਸੱਸ ਮਾਂ ਦਾ ਵੀ ਬੜਾ ਗੱਲਾ ਖ਼ਰਾਬ ਉਹ ਤੇ ਐਲੇ ਘਰ ਬਾਹਰ ਵੀ ਨਹੀਂ ਜਾਂਦੇ ਫਿਰ ਵੀ ਛੋਟੇ ਬੱਚੇ ਜਿਹਨੇ ਉਹਨਾਂ ਦੇ ਵੀ ਜੁਕਾਮ ਲੱਗਿਆ ਆ ਕੀ ਕਰੇ ਦਵਾਈਆਂ ਦੇ ਦੇ ਕੇ ਵੀ ਥੱਕ ਗਈਆਂ ਕਦੀ ਕਾੜਾ ਬਣਾ ਕੇ ਦੇਨੀ ਆਂ ਕੋਈ ਤੁਸੀਂ ਦੱਸੋ ਮੈਨੂੰ ਕੀ ਚੀਜ਼ ਨਾਲ ਦੇ ਗੱਲੇ ਠੀਕ ਹੋ ਜਾਣ।
ਮੈਂ ਤਾਂ ਮੇਰੇ ਬੱਚਾ ਵੀ ਏਦਾਂ ਗਰਮੀ ਜਾਂਦੇ ਨੇ ਆਉਂਦੇ ਹੀ ਠੰਡਾ ਬਰਫ਼ ਵਾਲਾ ਪਾਣੀ ਪੀ ਲੈਂਦੇ ਨੇ ਫਿਰ ਖਾਂਸੀ ਹੁੰਦੀ ਹੈ ਉਹਨਾਂ ਨੂੰ ਫੇਰ ਉਹਨਾ ਨੂੰ ਅਦਰਕ ਦੇ ਵਿੱਚ ਸ਼ਹਿਦ ਪਾ ਕੇ ਉਹ ਮਿਕਸ ਕਰਕੇ ਪਿਲਾਈ ਦਾ ਉਹ ਥੋੜਾ ਆਰਾਮ ਮਿਲਦਾ ਬੱਚੇ ਨੂੰ ਉਹਦੇ ਨਾਲ
ਹਾਂ ਨਹੀਂ ਉਹ ਉਹ ਤਾਂ ਮੈਂ ਵੀ ਇਸ ਤਰ੍ਹਾਂ ਹੀ ਕਰਦੀ ਆ ਤੁਹਾਡੀ ਵਾਲੀ ਗੱਲ ਸਹੀ ਹੈ ਜੇ ਸ ਮੈਂ ਤੇ ਇਹਨਾਂ ਨੂੰ ਨਾ ਇੱਕ ਘਾੜਾ ਬਣਾ ਦੇਣੀ ਆ ਜੀ ਸੁਣਾ ਸੋ। ਪਾਏ। ਮਨੱਕਾ ਪਾਤਾ ਔਰ ਥੋੜੀ ਜੀ ਕਾਲੀ ਮਰਚ ਪਾ ਦਿੱਤੀ ਹੋਰ ਉਹਦਾ ਫੇਰ ਥੋੜੀ ਮੋਟੀ ਇਲਾਚੀ ਪਾ ਕੇ ਨਾ ਇੱਕ ਕੱਪ ਪਾਣੀ ਦਾ ਅੱਧਾ ਪਾਣੀ ਰਹਿ ਜਾਂਦਾ ਉਹਦੇ ਚ ਫਿਰ ਸ਼ਾਇਦ ਪਾ ਕੇ ਚਾਕਣ ਕਹਿ ਇਹਨੂੰ ਇਕ ਘੁੱਟ ਪੀਲੋ ਉਹਦੇ ਨਾਲ ਗਲਾ ਸਾਫ ਹੋ ਜਾਂਦਾ ਹੈ ਕਿਉਂਕਿ ਕਾਲੀ ਮਿਰਚ ਜਿਹੜੀ ਹੁੰਦੀ ਹੈ ਨਾ ਉਹ ਬਹੁਤ ਅੱਛੀ
ਹਾਂਜੀ ਹਾਂਜੀ
ਕੰਮ ਕਰ
ਹਾਂਜੀ ਬਸ ਮੇਰੇ ਮੇਰੇ ਬੇਟੇ ਦੀ ਵੀ ਤਬੀਅਤ ਬਹੁਤ ਜਲਦੀ ਖ਼ਰਾਬ ਹੋ ਜਾਂਦੀ ਹੈ ਉਹ ਵੀ ਬਹੁਤ ਕਮਜ਼ੋਰ ਹੈ ਅੰਦਰੋਂ ਨਾ ਇਮਿਊਨਿਟੀ ਘੱਟ ਹੈਗੀ ਓਦੀ ਵੀ ਤਾਂ ਉਹਨੂੰ ਤਾਂ ਮੈਂ ਕੋਸ਼ਿਸ਼ ਕਰਦੀ ਹਾਂ ਕਿ ਇੰਗਲਿਸ਼ ਦਵਾਈ ਖਿਲਾਵਾਂ ਹੀ ਨਾ ਦੇਸੀ ਟਰੀਟਮੈਂਟ ਕਰਾਂ
ਨਹੀਂ ਓ ਤਾਂ ਅੱਛਾ ਹੈ ਅੱਛਾ ਅੱਛਾ
ਹਾਂ ਦਵਾਈਆਂ ਖਾਣ ਨਾਲ ਬੱਚੇ ਨੂੰ ਫਿਰ ਅੰਦਰ ਇੰਟਰਨਲ ਪ੍ਰੋਬਲਮ ਹੋ ਜਾਂਦੀ ਹੈ ਨਾ
ਅੱਛਾ ਜ ਠੀਕ ਹੈ ਮਲੱਠੀ ਦਾ ਤੇ ਮੈਨੂੰ ਧਿਆਨ ਹੀ ਨੀ ਰਿਹਾ ਮ ਲੱਠੀ ਤਾਂ ਬਹੁਤ ਅੱਛੀ
ਹਾਂਜੀ ਹਾਂਜੀ ਮੈਂ ਤਾਂ ਹਰ ਟਾਈਮ ਰੱਖਦੀ ਹਾਂ ਮੁਲੱਠੀ ਘਰ ਚ ਆਪਣੇ
ਅੱਛਾ
ਹਾਂ
ਪੰਸਾਰੀ ਕੋਲ਼ ਲੈ ਕੇ
ਹਾਂਜੀ ਹਾਂਜੀ ਨਾਲੇ ਮਿ ਠ ਹੁੰਦੀ ਹੈ ਬੱਚੇ ਨੂੰ ਥੋੜਾ ਜਿਹਾ ਟੁਕੜ ਤੋੜ ਕੇ ਦੇ ਦਿੰਦੇ ਆ ਬੱਚਾ ਆਪਣਾ ਖਾਂਦਾ ਚੂਸਦਾ ਰਹਿੰਦਾ ਹੈ ਬੜਾ ਆਰਾਮ ਰਹਿੰਦਾ ਗੱਲ ਚ ਵੀ
ਮੈਂ ਵੀ ਲਿਆ ਕੇ ਮੰਗਵਾਣੀ ਆ ਉਹਨ ਕਹ ਜਿਹੜਾ ਚਾਹੇ ਬਾਜ਼ਾਰ ਨੂੰ ਲਿਆ
ਤੁਹਾਡਾ ਬਣਾਇਆ ਹੋਇਆ ਕਾੜਾ ਬਣਾ ਕੇ ਪਿਲਾਵਾਂਗੀ ਬੱਚਿਆਂ ਨੂੰ
ਨਾਲ ਵੀ ਬੜਾ ਆਰਾਮ ਆਉਂਦਾ ਹ ਮੇਰਾ ਬੱਚਾ ਕਹੇਗਾ ਨਾ ਮਾਂ ਅ ਮੈਨੂੰ ਤੇ ਤੁਸੀਂ ਉਹ ਦੇ ਮਮੀ ਕ ਆ ਬਾ ਬਣਾ ਹੋ ਤੇ ਉ ਸੀ ਮੈਂ ਫਿਰ ਉਹ ਦੇ ਦਿੰਦੀ ਆ ਬੜਾ ਆਰਾਮ ਬੜਾ ਅੱਛਾ ਲੱਗਦਾ ਬੱਚਿਆਂ ਨੂੰ ਸਵਾਦ ਵੀ ਹੁੰਦਾ ਕਿਉਂਕਿ ਮਨੱਕਾ ਪਾਣੀ ਆ ਨਾ ਵਿੱਚ ਸ਼ਹਿਦ ਪਾ ਲੋ ਮਿਸ਼ਰੀ ਪਾ ਲੋ ਧਾਗੇ ਵਾਲੀ ਮਿਸ਼ਰੀ ਜਿਹੜੀ ਧਾਗੇ ਵਾਲੀ ਹੁੰਦੀ ਨਾ ਉਹ ਜਦਾ ਫਾਇਦਾ ਕਰਦੀ ਆ
ਅੱਛਾ ਅੱਛਾ ਪਹਿਲੇ ਸਾਰਾ ਸਮਾਨ ਪਾ ਕੇ ਉਬਾਲ ਲਿਆ ਉਹਨੂੰ ਬਾਅਦ ਚੋਂ ਮਿੱ ਮਿੱਠਾ ਬਾਦ ਚ ਉਹ ਲਾ ਕੇ ਉਹਦੇ ਚ ਮਿੱਠਾ ਬਾਦ
ਹਾਂਜੀ ਹਾਂਜੀ ਉਹਦੇ ਨਾਲ ਬੱਚ ਨੂੰ ਬੜਾ ਅੱਛਾ ਲੱਗਦਾ ਹੈ ਨਾਲ ਗਲੇ ਨੂੰ ਠਕੋਰ ਵੀ ਹੋ ਜਾਂਦੀ ਹੈ ਹਾਂ ਤੇ ਨਹੀਂ ਆਉਂਦਾ ਜਦੋਂ ਬਹੁਤ ਜਿਆਦਾ ਖੰਘ ਹੁੰਦੀ ਤੇ ਕਾਲੀਆਂ ਮਿਰਚਾਂ ਥੋੜਾ ਪੁਣ ਕੇ ਬਰੀਕ ਪੀਸ ਲੈਦੀ ਹਾਂ ਕਾਲੀ ਮਿਰਚ ਹੋਈ ਜਾਂ ਇੱਕ ਹੁੰਦੀ ਆ ਉਹ ਲੰਬੀ ਜੀ ਪੀਪਲੀ ਪਿਪਲਾਂ ਕਹਿੰਦੇ ਹ ਅਸੀਂ ਮਘ ਮਘ ਪਿਪਲੀ ਬੋਲਦੇ ਆ ਨਾ ਹਾਂ ਉਹਨੂੰ ਵੀ ਥੋੜਾ ਭੁੰਨ ਕੇ ਬਰੀਕਰੀਸ ਨੂੰ ਤੇ ਸ਼ੈ ਵਿੱਚ ਸ਼ਹਿਦ ਪਾਓ ਹੋਰ ਥੋੜਾ ਜਾਂ ਉਹਦੇ ਚ ਲੂਣ ਪਾ ਲੋੋ ਪਹਾੜੀ ਲੂਣ ਜਿਹੜਾ ਹੁੰਦਾ ਸੇਂਦਾ ਨਮਕ ਤੇ ਉਹਦੇ ਸ਼ਹਿਦ ਵਿੱਚ ਪਾ ਕੇ ਤੇ ਲਾ ਕੇ ਉਹਨੂੰ ਇੱਕ ਚਮਚ ਪਾ ਕੇ ਨਾ ਉਹ ਚੱਟੋ ਉਹ ਵੀ ਬੜਾ ਆਰਾਮਦਾਇਕ ਹੈ ਮੈਂ ਤੇ ਇਹੀ ਦੇਣੀ ਹ ਭੈਣ ਜੀ ਮਲੱਥੀ ਦਾ ਹੁਣ ਤੁਸੀਂ ਮੈਨੂੰ ਇਹ ਨਾ ਹੁਣ ਮੈਂ ਲਟੀ ਬਵਾਨੀ ਹਾਂ
ਹਾਂਜੀ ਅੱਜ ਕੱਲ੍ਹ ਤਾਂ ਆਰਾਮ ਨਾਲ ਮਿਲ ਜਾਂਦੀ ਔਨਲਾਈਨ ਲੈ ਲੋ ਕਿਸੇ ਸਟੋਰ ਤੋਂ ਲੈਲੋ ਮਿਲ ਜਾਂਦੀ ਆਰਾਮ ਨਾਲ
ਹੈਲੋ
ਹਾਂਜੀ ਮਿਲ ਜਾਂਦੀ ਔਨਲਾਈਨ ਅੱਜ ਕਲ ਤਾਂ ਸਭ ਕੁਛ ਤੁਹਾਨੂੰ ਪਤਾ ਮਿਲ ਜਾਂਦਾ ਗੋਬਰ ਦੇ ਉੱਪਲੇ ਵੀ ਮਿਲ ਜਾਂਦੇ ਆ ਤੇ ਫੇਰ ਵੀ ਮੁਲੱਠੀ ਏ ਮਿਲ ਜਾਣੀ ਹੈ ਆਮ ਨਾਲ
ਹਾਂ ਨਹੀਂ ਨਹੀਂ ਅੱਛਾ ਨਹੀਂ ਉਹ ਤੇ ਉਪਰਲੇ ਜਿਹੜੇ ਜਿਹੜੇ ਹੁੰਦੇ ਨਾ ਬਜ਼ਾਰੂ ਇੱਕ ਮਿਲਦਾ ਪੈਕੇਟ ਨਿੱਕੇ ਨਿੱਕੇ ਗੋਲ ਗੋਲ ਬਣੇ ਹੁੰਦੇ ਨੇ ਉੱਪਰਲੇ ਉਹਦੇ ਗੋਬਰ ਦੇ ਹੀ ਹੁੰਦੇ ਨੇ ਉਹਦੇ ਵਿੱਚ ਸਾਰਾ ਕੁਛ ਪਾਓ ਸਮੱਗਰੀ ਤੇ ਘਰ ਧੂਣੀ ਦਿੰਦੇ ਹੇਨ ਕਈ ਵਾਰੀ ਜਿਸ ਤਰ ਕੋਈ ਬੱਚਾ ਹੋਏ ਕੁਛ ਹਾਂ ਤੇ ਉਹ ਫੇਰ ਬਾਜ਼ਾਰੂ ਬਣੀ ਬਣਾਇ ਸਾਰਾ ਸਮਾਨ ਮਿਲ ਜਾਂਦਾ ਹੈ।
ਬਿਲਕੁਲ ਹਾਂਜੀ ਓਹੀ ਦੱਸਦੇ ਨਾ ਅੱਜ ਕਲ ਤਾਂ ਉੱਪਲੇ ਵੀ ਔਨਲਾਈਨ ਮਿਲਣ ਲੱਗ ਜਾਂਦਾ ਔਡਰ ਅਗਰ ਔਨਲਾਈਨ ਘਰ ਆ ਜਾਂਦੇ ਹੈ।
ਹਾਂ ਅੱਛਾ ਨਹੀਂ ਆ ਮਲੱਠੀ ਹੁਨ ਤੁਸੀਂ ਕਹਿਣਾ ਮੈਂ ਲੱਟੀ ਮੰਗਵਾਉਣੀ ਆ ਬਲਿੰਕਇੱਟ ਤੋਂ ਵੀ ਆ ਜਾਏਗੀ ਮੁਲੱਠੀ
ਹਾਂਜੀ ਮਿਲ ਜਾਏਗੀ। ਹਮ ਇਹ ਹੁਣ ਫਾਇਦਾ ਹੋ ਗਿਆ ਨਾ ਘਰ ਬੈਠੇ ਬੈਠੇ ਬਲਿੰਕਟ ਕਰੋ ਜੋ ਮਰਜ਼ੀ ਖਾਲੋ
ਹਾਂ ਪਰ ਐਕਸਟਰਾ ਪੈਸੇ ਵੀ ਤੇ ਲੱਗਦੇ ਨੇ
ਚਲੋ ਹੁਣ ਦੇਖੋ ਹੁਣ ਬੱਚੇ ਬਾਹਰ ਜਿੱਦਾਂ ਹੁਣ ਜਨੀ ਧੁੱਪ ਹੈ ਬੱਚੇ ਜਾਂਦੇ ਹੈਗੇ ਬਿਮਾਰ ਪੈ ਜਾਂਗੇ ਅਸੀਂ ਇੰਨੇ ਅਪਣਾ ਵੀ ਨਹੀ ਜੀਅ ਕਰਦਾ ਜਾਣ ਨੂੰ ਚਲੋ ਵੀਹ ਵੀਹ ਤੀਹ ਰੁਪਏ ਫਾਲਤੂ ਦੇ ਤੇ ਚਲੋ ਬੈਠੇ ਬੈਠੇ ਸਮਾਨ ਤਾਂ ਮਿਲ ਗਿਆ ਆਪਣਾ ਹੇਨਾ
ਫੇਰ ਵੀ ਥੋੜਾ ਜਿਹਾ ਫੇਰ ਕਹਿੰਦੇ ਆ ਪੋਕੇਟ ਵੀ ਤਾਂ ਦੇਖਣੀ ਪੈਂਦੀ ਕਹਿੰਦੇ ਚੱਲ ਬਾਜ਼ਾਰ ਜਾਵਾਂਗੇ ਲੈ ਆਵਾਂਗੇ ਹਨਾ ਇਹ ਹੁੰਦਾ ਹਾਂ
ਨਾ ਫਲੈਟ ਤਾਂ ਅਸੀਂ ਥੋੜਾ ਉਤਰਨ ਦਾ ਆਲਸ ਕਰੀਦਾ ਹੈ, ਕਿ ਥਲੇ ਉਤਰਾਂਗੇ ਜਾਵਾਂਗੇ ਚੱਲ ਮੰਗਾ ਲੈ।
ਹਾਂ ਇਹ ਤੇ ਹੈ ਹੀ ਹੈ ਤੁਹਾਡਾ ਫੇਰ ਉੱਚਾ ਹੋਇਆ ਘਰ ਤੇ ਕਿੰਨੀ ਮੰਜ਼ਿਲ ਤੇ ਹੈਗਾ ਦਾ ਥਿਰਡ ਫਲੋਰ ਹੇਗਾ ਓ ਐਨਾ ਉੱਚਾ ਕਿਥੇ ਲਿਫਟ ਲੱਗੀ ਹੋਣੀ ਨਾ
ਲੱਗੀ ਹੈ ਲਿਫਟ ਲੱਗੀ ਹੈ ਹਾਂਜੀ ਲਿਫਟ ਲਗੀ ਲਗੀ ਹੋਈ ਹੈ
ਹਾਂ ਨਿੱਤ ਦੇ ਨਾਲ ਫੇਰ ਬੰਦਾ ਕਹਿੰਦਾ ਚਲੋ ਕੋਈ ਨੀ ਤਾਂ ਮਾਰਕਿਟ ਦੂਰ ਹੈ ਘਰ ਤੋਂ
ਨਹੀਂ ਨਾ ਨੇੜੇ ਹੈ ਮਾਰਕੀਟ ਫੇਰ ਵੀ ਕਿਸੇ ਵੇਲੇ ਬੱਚੇ ਆਲਸ ਕਰ ਜਾਂਦੇ ਕਿ ਸਾਡਾ ਜੀਅ ਨਹੀਂ ਕਰਦਾ ਜਾਨ ਨੂੰ ਹਨਾ ਕੋਸ਼ਿਸ਼ ਤਾਂ ਕਰਦੀ ਕਿ ਜਾ ਕੇ ਖੁਦ ਲੈ ਆਈਏ ਲੇ ਕਿਸੇ ਵੇਲੇ ਚਲੋ ਕਰੀ ਲਈਦਾ ਕਿ ਚਲੋ ਅੱਜ ਕਰ ਲੈਂਦੇ ਆਂ ਨਹੀਂ ਜੀ ਕਰਦਾ ਜਾਣ ਨੂੰ ਬਿਲਕੁਲ
ਠੀਕ ਹੈ ਬਿਲਕੁਲ ਸਹੀ ਗੱਲ ਹੈ ਤੁਹਾਡੀ ਅਸੀ ਕਹਿੰਦੇ ਹ ਚਲੋ ਥੋੜਾ ਜਾਣਾ ਜਿੰਨਾ ਘੱਟ ਹੋ ਜਾਏ ਤੇ ਅੱਛਾ ਫਾਇਦਾ ਥੋੜੇ ਥੋੜੇ ਕਮ ਪੈਸਿਆਂ ਨਾਲ ਕੰਮ ਹੋ ਜਾ ਜ਼ਿਆਦਾ ਅੱਛਾ ਲੱਗਦਾ ਫਾਲਤੂ ਪੈਸੇ ਦੇਣੇ ਨਾ ਤੇ ਚੁੱਭ ਦੇਣੇ ਆਪਣੇ ਨੂੰ ਵੀ ਇੱਕ ਚੀਜ਼ ਦਸ ਚੀਜ਼ਾਂ ਮੰਗਉਣੀਆਂ ਵਾ ਨਾ ਫਿਰ ਤੇ ਓਨਲਾਈਨ ਮੰਗਵਾ ਲੋ ਫਿਰ ਤੇ ਫਰੀ ਆ ਜਾਏਗਾ ਫਿਰ ਤੇ ਫਟਾਫਟ ਸਾਰੇ ਜੋ ਜੋ ਲਿਆਣਾ ਸਮਾਨ ਮੰਗਵਾ ਲਿਆ ਵੈਸੇ ਮੈਂ ਵੀ ਔਨਲਾਈਨ ਹੀ ਮੰਗਉਂਦੀ ਹਾਂ ਜਿਸ ਤਰ੍ਹਾਂ ਜਿਆਦਾਤਰ ਜਿਸ ਤਰ੍ਹਾਂ ਸਰੋਂ ਦਾ ਤੇਲ ਗਿਆਰਾ ਹੋ ਗਿਆ ਚੀਨੀ ਹੋ ਗਈ ਹੈਂ ਕੋਈ ਬਹੁਤ ਜ਼ਿਆਦਾ ਜ਼ਰੂਰ ਹੈ ਤੇ ਅੰਡੇ ਹੋ ਗਏ ਹਮ ਬ੍ਰੈਡ ਵੀ ਜ਼ਿਆਦਾ ਔਨਲਾਈਨ ਹੀ ਆਉਂਦਾ ਦੁੱਧ ਵੀ ਕਈ ਵਾਰੀ ਮੈਂ ਔਨਲਾਈਨ ਮੰਗਵਾ ਲੈਂਦੀ ਹਾਂ
ਹਾਂਜੀ ਹਾਂਜੀ
ਦਈ ਤੇ ਰੋਜ਼ ਹੀ ਲੋੜ ਹੈ
ਰੋਜ਼ ਹੀ ਲੋੜ ਹੈ ਦੁੱਧ ਦਹੀਂ ਤਾਂ ਰੋਜ਼ ਹੀ ਆਉਣਾ ਹੀ ਆਉਣਾ ਹੈ
ਉਹ ਤੇ ਘਰ ਲੱਗਿਆ ਹੋਇਆ ਦੁੱਧ ਵਾਲਾ ਆਉਂਦਾ ਤੇ ਏਦਾਂ ਹੀ ਹੁਣ ਪਹਿਲੇ ਦੇਖ ਦੇਖੋ ਅਸੀਂ ਲੋਕ ਜਮਾਦੇ ਸੀ ਹੁਣ ਕਹਨ ਬਾਜ਼ਾਰੂ ਜੰਮਿਆ ਜਮਾਯਾ ਪੈਕੇਟ ਮੰਗਾ ਲੋ
ਨਾਲੇ ਬੱਚੇ ਘਰ ਦਾ ਖਾ ਕੇ ਸਾਡੇ ਤੱਕ ਰਾਜੀ ਵੀ ਨੀ ਉਹ ਕਹਿੰਦੇ ਨਹੀਂ ਸਾਨੂੰ ਸਵਾਦ
ਹਾਂ ਉਹਨਾਂ ਨੂੰ ਸੁਵਾਦ ਹੀ ਬਜ਼ਾਰ ਦਾ ਹੀ ਲੱਗਿਆ ਹਾਂ ਸਹੀ ਕਹਿ ਰਹੇ ਹੋ ਹੋਰ ਤੇ
ਮਿੱਟੀ ਦੇ ਭਾਂਡੇ ਚ ਜਮਾਨਣਾ ਸ਼ੁਰੂ ਕੀਤਾ ਸੀਗਾ ਕਹਿੰਦਾ ਸੀ ਸਾਨੂੰ ਨਹੀਂ ਸ ਸਵਾਦ ਲੱਗਦਾ ਮਾਰਕੀਟ ਦਾ ਹੀ ਲੈ ਕੇ ਆਓ ਮਾਰਕੀਟ ਦਾ ਹੀ ਖਾਣਾ ਹੈ
ਹਾਂ ਚਲੋ ਹੋਰ ਕਿ
ਸਭ ਵਧੀਆ ਹਾਂਜੀ ਸਭ ਵਧੀਆ ਸਭ ਵਦੀਆ
ਹੋਰ ਸੁਣਾਓ ਹੋਰ ਬੱਚੇ ਗਏ ਹੋਣਗੇ ਹਾਂ ਬਸ ਮੈਂ ਵੀ ਬੈਠੀ ਹਾਂ ਲੰਚ ਚ ਅੱਜ ਮੈਂ ਦਮ ਆਲੂ ਬੱਚੇ ਕਹਿ ਰਹੇ ਸੀ ਖਾਣੇ ਨੇ ਬੇਟਾ ਕਹਿੰਦਾ ਮੰਮੀ ਅਜ ਆਲੂ ਬਣਾ ਕੇ ਖਵਾਓ ਓਹੀ ਲੰਚ ਚ ਪੈਕ ਕਰਕੇ ਦੇ ਦਿੱਤਾ ਉਹਨਾਂ ਨੂੰ ਨਾਲ ਰਾਇਤਾ ਪਤਾ
ਚਲੋ ਠੀਕ ਹੈ ਬਿਲਕੁਲ ਇਹ ਵੀ ਰੋਜ਼ ਦਾ ਕੰਮ ਐ ਲੰਚ ਬਣਾਓ ਲੰਚ ਬਣਾਉਣਾ ਆਸਾਨ ਐ ਜਿਹੜਾ ਸੋਚਣਾ ਹੁੰਦਾ ਨਾ ਕਿ ਬਣਾਣਾ ਕੀ ਐ। ਉਹ ਬੜਾ ਔਖਾ ਲੱਗਦੇ।
ਉਹ ਇੱਕ ਦਿਨ ਪਹਿਲੇ ਰਾਤੀ ਸੋਚਦੇ ਆ ਸਵੇਰੇ ਕੀ ਚੀਜ਼ ਚਲੋ ਚੰਗਾ ਜੀ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ।